ਹੈਲੋ, ਸਤ ਸ੍ਰੀ ਕਾਲ। ਸੇ ਔ।
ਕੇ, ਤੁਸੀਂ ਦੱਸੋ?
ਮੈਂ ਵਧੀਆ ਹੋਰ ਤਾਡੇ ਦਰ ਗਰਮੀ ਕੈਸੀ ਹੈ?
ਵਧੀਆ।
ਇੱਕਦਮ ਪੀਕ ਸਟਾਈਲ ਤੇਵੇ। ਸਾਡੇ ਤੇ ਵੀ ਬੌਤ ਗਰਮੀ ਏ।
ਇੱਥੇ ਬੌਤ ਗਰਮੀ ਆ।
ਐਦੇ ਤੇ ਬੰਦਾ ਰੈ ਹੀ ਨੀ ਓਹ ਔਹੀ ਤਾਏ ਗਰਮੀ। ਹਾਂ, ਗਰਮੀ ਇਤਨੀ ਜੈਦਾ ਹੈ ਕਿ ਬਸ ਕੋਛ ਵੀ ਖਾਇਆ ਨੀ ਜਾਏਗਾ ਔਰ ਫੇਰ ਤਬੀਅਤ ਖਰਾਬ ਹੋ ਜਾਂਦੀ ਐ, ਔਰ ਕੋਮਨ ਪ੍ਰੋਬਲਮ ਕੀ ਹੁੰਦੀ ਏ ਲਾਈਕ ਪੇਟ ਖ਼ਰਾਬ ਹੋ ਜਾਨਾ ਯਾ ਲੂ ਲੱਗ ਜਾਣਾ।
ਪੈਲੇ ਜੋਖਾਮ ਹੋ ਗਿਆ।
ਐਤੇ ਗਰਮੀ ਚ ਮੈਨ ਸਰਦੀ ਚ ਬੌਤ ਜ਼ੁਕਾਮ ਹੁੰਦੈ। ਹੂੰ ਸ ਸਰਦੀਆਂ ਚ ਬੌਤ ਜ਼ੁਕ਼ਾਮ ਹੁੰਦੈ ਗਰਮੀਆਂ ਚ ਤੇ ਫਿਲਾਲ ਠੀਕ ਹੈ, ਰੀਲੈਕਸ ਹੈ। ਪਤਾ ਕੁਛ ਤਾਂ ਵੀ ਹੁੰਦੈ ਜਿਸਤਾ ਅਸੀ ਅਗਰ ਏਸੀ ਯੂਸ ਕਰਦੇ ਆਂ ਨਾ ਫੇਰ ਆ ਜਾ ਕਰ ਦੇ ਆ ਏਸੀ ਚੋਂ ਤਾਂ ਵੀ ਜ਼ੁਕਾਮ ਹੋ ਜਾਂਦੈ ਕਈ ਵਾਰ।
ਜੈਦਾ ਪ੍ਰੋਬਲਮ ਆਈ ਹੈ ਸਾਡੀ ਏ ਸੀ ਜੈਦਾ ਯੂਜ ਕਰਦੇ ਆਂ। ਆਪਾਂ ਜਿੱਦਾਂ ਹੁਣ ਬੈਠੇ, ਇਕਦਮ ਤੋਂ ਬਾਰ ਨਿਕਲ ਗੇ। ਵਿਚ ਬੜ ਜਾਂਦੇ ਜਾ ਕੇ ਖਾਣਾ ਬਣਾਣਾ ਹੁੰਦਾ ਵਾ। ਕੋਈ ਆ ਗਿਆ ਚਾ ਬਣਾਣ ਚਲ
ਹਾਂ, ਏਹੀ ਸੇਮ ਵ ਪਰੇ ਮਿਲੋ ਹੁੰ ਤੇ ਮੈਂ ਵੀ ਘੱਟ ਕਰਤਾ ਮੈਕਾ ਆਪੇ ਧਿਆਨ ਰੱਖਦੀ ਹੈਗੀ ਇਕਦਮ ਇਕਦਮ ਆ ਜਾ ਨਾ ਕਰਾਂ ਲਾਈਕ ਈਦਮ ਬਾਰ ਜਾਓ ਤੇ ਕਿਚਨ ਈਚ ਕੰਮ ਕਰੋ ਫੇਰ ਗਰਮੀ ਪਸੀਨਾ ਫੇਰ ਅੰਦਰ ਆਉ ਨਾ ਫੇਰ ਓਈਓ ਠੰਡੀ ਹਵਾ ਸੇ ਵਿੱਚ ਏ ਸੀ ਦੀ। ਤੇ ਔਦੇਨਾ ਫੇਰ ਜ਼ੁਕਾਮ ਹੋ ਜਾਂਦੈਂ। ਹੋਰ ਲੰਚ ਵਗੈਰਾ ਹੋ ਗਿਆ।
ਹਾਂਜੀ ਲੰਚ ਹੋ ਗਿਆ ਮੈਂ ਰਾਜਮਾ ਚਾਵਲ ਬਣਾਏ ਸੀ।
ਅਰੇ ਵਾਹ ਇਹ ਤਾਂ ਮੇਰੇ ਫੇਵਰੇਟ ਹੈ ਕਾਫੀ
ਆਓ ਫਿਰ ਖਾਓ ਕਦੇ ਆਓ ਤੁਸੀਂ
ਬਣਾਉਂਦੇ ਹੋ
ਮੈਂ ਰਾਜਮਾਂ ਐਵੇਂ ਤੜਕਾ ਲਾ ਕੇ ਪਹਿਲਾਂ ਨਾ ਦੇਖ ਸਾਡੇ ਇੱਧਰ ਨਾ ਹਾਂ ਥੋੜੇ ਨਾ ਅਲਗ ਮਿਲਦੇ ਨੇ ਜਦੋਂ ਮੈਂ ਘ ਤਾਂ ਬਿਨਾਂ ਭੈਣ ਬਿਨਾਂ ਭਜੋਏ ਬਣਾ ਦਿੰਦੀ ਸੀ ਇਏਧੇ ਤੜਕ ਪਕਾ ਲਾ ਲੈਂਦੇ ਗਲ ਜਾਂਦੇ ਨੇ ਉਹ
ਅੱਛਾ ਜੀ
ਸਾਡੇ ਇੱਥੇ ਤਾਂ ਇੱਦਾਂ ਨ ਤੁਸੀਂ ਦਸ ਸੀਟੀਆਂ ਵੀ ਲਾਗੇ ਤਾਂ ਜਾ ਕੇ ਗਲਣਗੇ
ਰਾਜਮਾਂ ਸਾਡੇ ਇੱਧਰ ਵੀ ਐ ਸਹੀ ਹੀ ਹੈੇ ਅਸੀਂ ਪਿੋ ਦਿੰਦੇ ਹਾਂ ਮੈਂ ਫਿਲਹ ਤੇ ਭਿਗੋ ਕੀ ਬਣਾਉਦੇਾਂ ਬਿਨਾਂ ਪਿਕੋ ਤੇ ਨੀ ਬਣਾਉਂਦੀ ਪਰ ਕਦੀ ਕਦੀ ਬਿਨਾਂ ਕੋਈ ਵੀ ਬਣਾ ਲੈਂਦੀ ਹ ਫਿਰ ਜ਼ਿਆਦਾ ਵੀ ਸਿਾਉਂਦੀਆਂ ਨੇ ਉਹਨੂੰ
ਹਾਂਜੀ ਮੇਰੀ ਭੈਣ ਦੇ ਹੱਥ ਚ ਪਤਾ ਨੀ ਕੀ ਹੈਗਾ ਉਹ ਨੀ ਭਜਾਉਂਦੀਆਂ ਮਨ ਕਰਨਾ ਛੋਲੇ ਖਾਣੇ ਛੋਲੇ ਐਵੇਂ ਐਵੇਂ ਚੱਕ ਕੇ ਬਣਾ ਦਗੀ ਤੜਕਾ ਦਾ ਉਹ ਗਲ ਵੀ ਜਾਂਦੇ ਆ
ਹਾਂ ਕਈਆਂ ਦਾ ਹੁੰਦਾ ਐਸਾ
ਹਾਂਜੀ ਹਾਂਜੀ ਮੇਰਾਨੂੰ ਕਿਹਾਛ ਤੁਹਾਡਾ ਤਾਂ ਨੀ ਪਾਉਂਦੇ ਕਹਿੰਦੀ ਨਹੀਂ ਨਹੀਂ ਮੈਂ ਨੀ ਪਾਉਦੀ ਕਹਿੰਦੀ ਮੇਰੇ ਕੋਲ ਖੜੀ ਹੋ ਮੈਂ ਦੇਖ ਕੇ ਸਾਹਮਣੇ ਬਣਾਵਾਂਗੀ
ਹਾਂ ਮੇਰੇ ਨਾਲ ਵੀ ਐਸ ਹੁੰਦੇ ਲੇਕਿਨ ਕੰਮ ਮੇਰੀ ਮੰਮੀ ਕਰਦੀ ਹੈ ਨਾ ਤੇ ਉਹਨਾਂ ਕੋਲੋਂ ਖਰਾਬ ਹੋ ਜਾਂਦੇ ਆ ਉਹ ਦਾਲ ਵੀ ਬਿਨਾਂ ਪਿਗੋਏ ਬਣਾਉਣਗੇ ਨਾ ਤਾਂ ਵੀ ਦਾਲ ਖੜੀ ਖੜੀ ਰਹਿੰਦੀ ਹੈ ਉਹਨਾਂ ਦੀ ਕਿੰਨੀ ਐਮਰਜਸੀ ਹਟੀਆਂ ਦਵਾ ਲੈਣ
ਹਾਂਜੀ
ਮੈਂ ਅਗਰ ਬਿਨਾਂ ਆਪ ਗੋਈ ਵੀ ਬਣਾਵਾਂਗੀ ਨਾ ਤਾਂ ਵੀ ਠੀਕ ਹੋ ਜਾਂਦੇ ਨੇ ਕਿਤੇ ਘੁੰਮਣ ਨੀ ਗਏ ਵਕੇਸ਼ਨ ਵਗੈਰਾ ਤੇ
ਨਹੀਂ ਨਹੀਂ ਨਿਆਣੇ ਤਾਂ ਚਲੇ ਗਏ ਨਾਨੀ ਕੇ ਗਏ ਨੇ
ਅਰੇ ਵਾਹ ਤੇ ਤੁਸੀਂ ਕਿਉਂ ਨਹੀਂੀ ਗਏ
ਮੈਂ ਜੋਬ ਕਰਦੀ ਨਾ ਤਾਂ ਕਰਦੇ
ਉਹ ਅੱਛਾ ਤੁਹਾਡੇ ਨਾਲੇ ਵੱਡੇ ਵੱਡੇ ਹੋਣਗੇ ਨਾ ਤੇ ਰਹਿ ਲੈਂਦੇ ਹੋਣਗੇ
ਦਸ ਸਾਲ ਦਾ ਮੁੰਡਾ
ਅੱਛਾ ਤੇ ਰਹਿ ਲੈਂਦੇ ਨੇ
ਹੁਣ ਤੋਂ ਅੱਛੇ ਰਹਿੰਦੇ ਜਦੋਂ ਚਾਰ ਚਾਰ ਸਾਲ ਸਿੱਧੇ ਸੀਗੇ
ਅਰੇ ਵਾਹ ਏਂ ਤੇ ਬਹੁਤ ਸਹੀ ਹੈ
ਹਾਂਜੀ ਜ਼ਿਆਦਾ ਰਹਿੰਦੇ ਜੇ ਉਹਦੀ ਛੇ ਛੁੱਟੀਆਂ ਜਾਂ ਦਸ ਛੁੱਟੀਆਂ ਪੈ ਗਈ ਨਾ ਨੇ ਕਿਤੇ ਨੀ ਜਾਣਾ ਨਾਨੇ ਕੋਲ ਨੀ ਜਾਣਾ
ਸਾਰੇ ਮਤਲਬ ਨੇੜੇ ਹੋਣਗੇ ਤੁਡੇ ਪੇਕੇ
ਕਿਦਾ
ਅੱਛਾ ਦੂਰ ਨੇ
ਮੇਰਾ ਭਰਾ ਨਾ ਮੇਰਾ ਭਰ ਉਹ ਨ ਦੇ ਆਪੇ ਕੁੱਛ ਰੱਖ ਪੈ ਗਿਆਆਂ ਛੁੱਟੀਆਂ ਪੈ ਉਹ ਆਪੇ ਲੈ ਜਾਂਦਾ ਆ ਕੇ
ਸਹੀ ਹੈ ਫਿਰ ਤੇ ਤੁਹਾਡਾ ਭਰਾਅ ਬੱਚੇ ਵੀ ਅੱਛੇ ਨੇ ਫੜਦੇ ਸਭ ਸਹੀ ਹੈ ਫਿਰ ਤੇ
ਉਹ ਖੁਦ ਹੀ ਫੋਨ ਕਰਦੇ ਨੇ ਮਾਮਾ ਸਾਡੀ ਚਾਰ ਛੁੱਟੀਆਂ ਦੇ ਲੈ ਜਾਓ ਸਾਨੂੰ ਛੱਡ ਜਾਓ ਉਹ ਚਾਰ ਦੀ ਬਜਾਏ ਛੇ ਸੱਤ ਦਿਨ ਰਹਿ ਕੇ ਆਉਂਦੇ ਨੇ ਅਰਾਮ ਨਾਲ
ਅਰੇ ਬੋਹੁਤ ਸਹੀ ਹੈ ਫਿਰ ਤੇ ਵਧੀਆ ਓਸ਼ਨ ਤੁਹਾਡਾ ਰਿਲੈਕਸ ਪਿੱਛੋਂ ਰਿਲੈਕਸ ਰੋਗੇਰਾਮ ਨਾਲ ਆਪਣਾ ਜੋਬ ਵੀ ਜਾਓ ਰਿਲੈਕਸਸ਼ਨ ਰਹਦਾ ਬੱਚੇ ਦੇ ਬਨਾਂ ਬੱਚੇ ਹੁੰਦੇ ਵੈਸੈ ਕੰਮ ਬਹੁਤ ਚੱਲ ਜਾਂਦਾ
ਹਾਂਜੀ ਡੇਢ ਮਹੀਨਾ ਹੋ ਗਿਆ ਉਹਨਾਂ ਨੂੰ ਗਏ ਹੋਏ ਅੱਠ ਸਾਲ ਦੀ ਨੋ ਨੂੰ ਚਲੇ ਗਏ ਸੀ ਗ ਸ਼ਦਾ ਲੈਣ ਚਲੇ ਗਏ ਸੀ
ਅੱਛਾ ਜੀ ਮੇ ਤੇ ਬਹੁਤ ਹੀ ਸਹੀ ਸਮਝਦਾਰ ਬੱਚੇ ਨੇ ਤੁਹਡੇ
ਸਮਝਦਾਰ ਬਹੁਤ ਜ਼ਿਆਦਾ ਉਹ ਉੱਥੇ ਜ਼ਿਆਦਾ ਖੁਸ਼ ਰਹਿੰਦੇ ਨੇ ਉਹਨਾਂ ਦੇ ਭਰਾ ਦੇ ਵੀ ਨਿਆਣੇ ਨੇ ਨਾ ਛੋਟਾ ਜਿਹਾ ਮੁੰਡਾ ਹੋਇਆ ਉਹਨਾਂ ਦੇ
ਅੱਛਾ ਉਹਨਾਂ ਨਾਲ ਖੇਲਦੇ ਰਹਿੰਦੇ ਹੋਣਗੇ
ਬੋਲੂ ਜਿਆ ਇੱਥੇ ਆ ਜਾਂਦੇ ਵੀਡੀਓ ਕਾਲ ਕਰਕੇ
ਸਹੀ ਹੈ ਫੇਿਰ ਓਦਾ ਮਨ ਲੱਗ ਜਾਂਦਾ ਹਣ ਨਾ ਚਲਾ ਗਿਆ ਫਿਰ
ਉਹਦੀ ਮਾਮੀ ਕਹਿੰਦੀ ਮੈਨੂੰ ਤਾਂ ਖਲਾਉਣ ਦੀ ਲੋ ਲੋੜ ਹੀ ਨਹੀਂੀ ਪੈਂਦੀ ਕਹਿੰਦੀ ਦੋ ਵਜੇ ਲੱਗੇ ਰਹਿੰਦੇ ਆ
ਸਹੀ ਹੈ ਉਹ ਆਪਣਾ ਕੰਮ ਚ ਲੱਗੇ ਰਹਦੇ ਹੋਣਗੇ ਤੇ ਬੱਚੇ ਖਿਲਾ ਲੈਂਦੇ ਹੋਣਗੇ ਉਹ ਦਾ ਐਸੇ ਬੱਚੇ ਸਹੀ ਰਹਿੰਦੇ ਨੇ ਸਾਡੇ ਇਦੇ ਬੱਚੇ ਤਾਂ ਬਹੁਤ ਸ਼ੈਤਾਨ ਆ
ਹਾਂਜੀ ਪਛਾਣ ਦਾ ਵਾ ਸਾਰਿਆਂ ਨੇ ਛੋਟਾ ਜਿਹਾ ਹੀ ਆ ਪੰਜ ਮਹੀਨੇ ਦਾ
ਅੱਛਾ ਜੀ ਬਹੁਤ ਸਮਝਦਾਰ ਬੱਚੇ ਨੇ ਤੁਹਾਡੇ ਸਾਈਡ ਦੇ ਤੇ ਨੇ ਬੜੇ ਇੱਥਰੇ
ਹਾਂਜੀ ਹਾਂਜੀ
ਸਾਡੇ ਸਾਈਡ ਸਾਡੀ ਮੇਰੀ ਭੈਣ ਦੀ ਕੁੜੀ ਹੈ ਨਾ ਉਹਨੂੰ ਆਪਣੇ ਕੋਲ ਸੋ ਆਲਿਆ ਇੱਕ ਦਿਨ ਰਾਤੀ ਮੈਂ ਕਿਹਾ ਮੇਰੇ ਕੋਲ ਸੋ ਜਾਾ ਸੌ ਤੇ ਗਈ ਓਹ ਉਹ ਨਾ ਬਹੁਤ ਲਗਾਅ ਵੀ ਮੇਰੇ ਤਾਂ ਸੋ ਜਾਂਦੀ ਮੇਰੇ ਕੋਲ ਲੇ ਰਾਤੀ ਉਹ ਕਹਿੰਦੀ ਮੰਮੀ ਕੋਲ ਜਾਣਾ ਮ ਮੰਮੀ ਨੂੰ ਬੁਲਾ ਮੇਰੀ ਦੋ ਵਜ ਮੈਂ ਕਿਹਾ ਤੇਰੀ ਮੰਮੀ ਨੀ ਆਹੀ ਸੋ ਜਾ ਹੈ ਇੱਥੇ ਹੀ
ਕਿਉਂਕਿ ਦੇਖੋ ਆਪਾਂ ਸਵੇਰੇ ਫਿਰ ਵੀ ਨਾਲੇ ਰਹਿ ਜਾਣੀ ਆ ਵਿਚਾਰਿਆਂ ਨੇ ਅੱਜ ਤਾਂ ਮੈਂ ਹੁਣ ਘਰੇ ਆ।
ਤੁਸੀਂ ਵੀ ਘੁੰਮ ਜਾਂਦੇ ਹੋ ਛੁਟੀਆਂ ਤੇ ਲੈ ਕੇ ਕੰਮ ਤਾਂ ਪੂਰਾ ਟਾਈਮ ਹੀ ਚੱਲਦਾ ਹੀ ਰਹਿੰਦਾ ਆ ਕੰਮ ਦਾ ਤਾਂ ਕਦੇ ਖਤਮ ਹੀ ਨਹੀ ਹੁੰਦਾ ਚਲਦਾ
ਲ ਮੈਂ
ਹਾਂ ਕੰਮ ਤੇ ਪਤਾ ਕੰਮ ਨਾ ਕਦੀ ਖਤਮ ਨੀ ਹੁੰਦਾ ਜਿਨਾ ਮਰਜ਼ੀ ਕਰਦਾ ਉਤਨਾ ਘੱਟ ਹੀ ਲੱਗਦਾ ਕਿ ਸ਼ਾਇਦ ਕੰਮ ਘੱਟ ਹੀ ਹੈਜੇ
ਹਾਂਜੀ ਹਾਂਜੀ ਹੋਰ ਤੁਸੀਂ ਕੀ ਕਰਦੇ ਫੀਰ ਹੋਰ
ਮੈਂ ਵੈਸੇ ਕਰੀਅਰ ਵਾਈਜ਼ ਮੈਂ ਵੈਸੇ ਇੱਕ ਮੇਕੱਪ ਆਰਟਿਸਟ ਹਾਂ ਕਟੈਂਟ ਕਰ੍ਰੀਏਟਰ ਕਰ ਲੈਦੀ ਆ ਫਲਿੱਪਕਾਰਟ ਕਰ੍ਰੀਏਟਰ ਹਾਂ।
ਚਲੋ ਚੰਗੀ ਗੱਲ ਹੈ।
ਥੋੜਾ ਬਹੁਤ ਤੇ ਹਾਂ
ਕੋਈ ਨਾ ਜਦੋਂ ਵਿਆਹ ਹੋਗਾ ਸਾਡੇ ਕੋਲ ਆਣਾ ਸੀ ਮੈਂ ਕਿਹਾ।
ਹਾਂ ਅਫ ਕੋਰਸ। ਆਫ ਵੀ ਠੀਕ ਫਿਫਟੀ ਪਰਸੈਂਟਫ ਚੱਲ ਜਾਏਗਾ।
ਹਾਂਜੀ
ਤੁਸੀਂ ਕਿਹੜੀ ਜੋਬ ਕਰਦੇ ਹੋ।
ਮੈਂ ਸ਼ੋਰੂਮ ਚ' ਕਰਦੀ
ਅੱਛਾ ਅੱਛਾ ਵੈਸੇ ਲਾਈਕ ਮੋਲ ਵਗੈਰਾ ਅੱਛਾ- ਅੱਛਾ ਅੱਛਾ ਵੈਸੇ ਅੱਛਾ ਫੇਿਰ ਵੀ ਠੀਕ ਹੈ। ਤੁਹਾਡੇ ਬੱਚੇ ਕਿੜੀ ਕਲਾਸ ਚ' ਆ
ਹ
ਪਾਣੀ -ਪਾਣੀ ਦਾ ਇੰਟੈਕ ਪੂਰਾ ਹੁੰਦਾ ਸਮਰ ਸੀਵਰ ਦਾ ਪਾਣੀ ਨਹੀਂ ਮੇਰਾ ਤਾਂ ਕਤੇ ਵੀ ਨੀ ਹੁੰਦਾ ਪਾਣੀ ਦਾ ਇੰਟੈਕ ਪੂਰਾ। ਜਤਨਾ ਗਰਮੀ ਹੈ। ਇਤਨੀ ਬਸ ਪਾਣੀ ਪਾਣੀ ਪੀ ਲਾਤਾਂ ਹੀ ਪਾਣੀ ਦੇਣ ਟੈਕ ਪੂਰਾ ਹੀ ਨਹੀ ਹੁੰਦਾ ਵੀ ਕਿਤੇ ਨਾ ਕਿਤੇ ਰਹਿ ਹੀ ਜਾਂਦਾ ਪੂਰਾ ਪਾਣੀ ਹੋ ਹੀ ਨੀ ਪਾਉਂਦਾ ਚਾਰ ਪੰਜ ਲੀਟ ਦਿੰਦਾ ਪੀਣਾ ਕਦੇ ਵੀ ਨੀ ਹੋ ਪਾਉਦਾ ਮੇਰੇ ਕੋਲੋਂ ਤੇ
ਅੱਛ ਹ ਦੁ ਕੀੀ ਹੋ
ਹਾਂ-
ਕੈਰੀ ਸੀ ਮੈਂ ਨੂਤਾਂ ਤਾਂ ਖਾਂਘ ਵੀ ਹੋਗੀ।
ਹਾਂ ਦਵਾਈ ਵਗੈਰਾ ਲੀਤੀ ਵੱਧ ਤਬੀਅਤ
ਆ ਉਹ ਤੁਹਾਨੂੰ ਪਤਾ ਖਾ ਦੇ ਖੰਘ ਤਾਂ ਆਪਣੀ ਮਰਜ਼ੀ ਨਾਲ ਹੀ ਜਾਂਦੀ ਆ।
ਹਾਂ ਲੇਕਿਨ ਫੇਿਰ ਵੀ ਮੈਨੂੰ ਤੇ ਬਹੁਤ ਪ੍ਰੋਬਲਮ ਆਉਂਦੀ ਜੁਕਾਮ ਵਿੱਚ ਅੱਖਾਂ ਚ ਪਾਣੀ ਵੀ ਆਉਂਦਾ ਰਹੇਗਾ ਨੱਕ ਵੀ ਲਾਲ ਹੋ ਜਾਏਗੀ ਨਿਛਾ ਵੀ ਆਉਂਦੀ ਰਹਿਣਗੀਆਂ।
ਸਹੀ ਪ੍ਰੋਬਲਮ ਆ
ਔਰ ਅੱਖਾਂ ਵੀ ਰੈਡ ਹੋ ਜਾਣਗੀਆਂ।
ਪੋਲਿਊਸ਼ਨ ਹੀ ਹਦਾ ਹੈਗਾ ਨਾ ਕੁੱਛੋ ਨਾ।
ਹਾਂ ਪੋਲਿਊਸ਼ਨ ਤਾਂ ਬਹੁਤ ਜ਼ਿਆਦਾ ਬਹੁਤ ਸਹੀ ਗੱਲ ਹੈ। ਪੋਲ ਬਹੁਤ ਜ਼ਿਆਦਾ
ਜੇ ਸਾਡੇ
ਪੋਲਿਊਸ਼ਨ ਬਹੁਤ ਜ਼ਿਆਦਾ ਔਰ ਕੋ ਮਤਲਬ ਤਾਜ਼ੀ ਹਵਾ ਓਹੋ ਤਾਂ ਹੈ ਹੀ ਨਹੀਂ ਲੋ ਤਾਂ ਹੈ ਹੀ ਨਹੀਂ ਸਵੇਰੇ ਅਗਰ ਮੋਰਨਿੰਗ ਚ ਮਿਲੇਗੀ ਨਾ ਤੇ ਉਹ ਮਿਲੇਗੀ ਵੀ ਜੋ ਬਹੁਤ ਫਰੈਸ਼ ਵਗੈਰਾ ਹੁੰਦੀ ਹੈ ਉਸ ਤੋਂ ਬਾਅਦ ਤੇ ਪਲਿਊਸ਼ਨ ਪੋਲਿਊਸ਼ਨ ਐ।
ਤੁਸੀਂ ਸੜਕਾਂ ਤੇ ਦੇਖਿਆ ਹੋਣਾ ਜਿਵੇਂ ਕਈ ਹੁੰਦੇ ਨੇ ਗੱਡੀਆਂ ਚਲਾਂਦੇ ਨੇ ਉਹਨਾਂ ਦੀ ਗੱਡੀ ਚ ਨਿਕਲਦਾ ਨਾ ਉਹ ਓਹ ਵੀ ਨੀ ਕਰਾਂਦੇ ਆਪਣੀ ਗੱਡੀ ਦੀ ਸਰਵਿਸ ਵਗੈਰਾ।
ਹਾਂ, ਉਹ ਬਹੁਤ ਬਲੈਕ ਬਲੈਕ ਚ ਨਿਕਲਦਾ ਔਰ ਉਸ ਨਾਲ ਵੀ ਸਮੈਲ ਵੀ ਆਂਦੀ ਐ ਮੈਨੂੰ ਤਾਂ ਵੈਸੇ ਓਹ।
ਮੈ ਰਿਕਸ਼ੇ ਤੇ ਸੀਗੀ। ਧੂੰਆਂ ਨਿਕਲਿਆ ਧੂੰਆਂ ਨਿਕਲੇ ਮੇਰਾ ਤੋਂ ਦਮ ਘੁੱਟ ਗਿਆ ਮੈਨੂੰ ਮੈਂ ਉਹਨੂੰ ਉਤਰ ਕੇ ਕਿਹਾ ਭਾਈ ਇਹਨੂੰ ਥੋੜੀ ਦੇਰ ਬੰਦ ਕਰ ਲਾ ਨਹੀਂ ਤਾਂ ਮੇਰੀ ਇੱਥੇ ਜਾਨ ਨਿਕਲ ਜਾਣੀ ਅੱਜ।
ਹਾਂ, ਸਹੀ ਗੱਲ ਐ ਬਹੁਤ ਜ਼ਿਆਦਾ ਹੁੰਂਦਾ ਮੇਰੇ ਕੋਲ ਵੀ ਬਹੁਤ ਜ਼ਿਆਦਾ ਹੁੰਂਦਾ। ਚਲੋ ਠੀਕ ਐ। ਤੁਹਾਨੂੰ ਦੁਬਾਰਾ ਫੋਨ ਲਾਨੀ ਆ ਫਿਰ ਠੀਕ ਆ।
ਓਕੇ ਓਕੇ ਸਤਿ ਸ੍ਰੀ ਅਕਾਲ ਜੀ।
ਸ਼ਾਲੂ